ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਤੁਸੀਂ ਠੀਕ ਹੋ?
ਹਾਂਜੀ- ਹਾਂਜੀ ਵਧੀਆ ਜੀ।
ਘਰੇ ਸਾਰੇ ਠੀਕ ਹਨ।
ਹਾਂਜੀ ਸਭ ਵਧੀਆ ਤੁਸੀਂ ਦੱਸੋ ਕਿਵੇਂ? ਹਾਂਜੀ- ਹਾਂਜੀ ਵਧੀਆ ਜੀ।
ਅੱਛਾ ਕੀ ਕਰਦੇ ਸੀੇ ਤੁਸੀਂ?
ਹਾਂਜੀ -ਹਾਂਜੀ ਸਭ ਵਧੀਆ ਜੀ, ਬੱਚੇ ਸੁੱਤੇ ਪਏ ਨੇ
ਕਰਦੇਜ਼
ਆ ਕੁਛ ਨਹੀਂ, ਬਸ ਫਰੀ ਸੀਗੀ ਮੈਂ ਬੱਚਿਆਂ ਨੂੰ ਸਮਮਾ ਕੇ ਹਟੀ ਸੀਗੀ
ਅੱਛਾ ਅੱਛਾ।
ਹੁਣ ਬੱਚੇ ਥੋੜੇ ਟਾਈਮ ਤੱਕ ਘੰਟੇ ਤੱਕ ਉੱਠਣਗੇ।
ਅੱਛਾ ਦੁਪਹਿਰੇ ਸੋ ਜਾਂਦੇ?
ਹਾਂਜੀ। ਵੱਡੀ ਬੇਟੀ ਨਹੀਂ ਸੌਂਦੀ ਸੀ, ਛੋਟੀ ਸੌਂਦੀ ਹੈ ਪਰ ਉਹ ਅੱਜ ਵੱਡੀ ਵੀ ਪੈ ਗਈ।
ਅੱਛਾ
ਹਾਂਜੀ ਨਹੀਂ ਸਾਡੇ ਸਕੂਲ ਇੱਕ ਤੋਂ ਲੱਗਣੇ ਆ ਪੰਜਾਬ ਦੇ ਵਿੱਚ।
ਅੱਛਾ ਇੱਕ ਤੋਂ
ਹਾਂਜੀ ਉਹ ਛੁੱਟੀਆਂ ਹੋਈਆਂ ਇੱਕ ਮਹੀਨੇ ਦੀਆਂ
ਕਾਫੀ ਲੇਟ ਛੁਟੀਆਂ ਹੁੰਦੀਆਂ ਨਾ ਉੱਧਰ?
ਜੂਨ ਦੇ ਵਿੱਚ ਹੁੰਦੀਆਂ ਨੇ ਸਾਡੇ ਜਿਵੇਂ ਤੇਈ ਚੌਵੀ ਮਈ ਨੂੰ ਛੱਬੀ ਮਈ ਨੂੰ ਇੱਦਾਂ ਛੁੱਟੀਆਂ ਮਿਲਦੀਆਂ ਨੇ ਅਤੇ ਜੂਨ ਦਾ ਪੂਰਾ ਮਹੀਨਾ ਛੁੱਟੀਆਂ ਨੇ ਤੇ ਅੱਗੇ ਜੇ ਗਰਮੀ ਵਧ ਗਈ ਤਾਂ ਜੁਲਾਈ ਦੇ ਵਿੱਚ ਵੀ ਮਤਲਬ ਛੁੱਟੀਆਂ ਹੋ ਜਾਣੀਆਂ, ਹਫਤੇ ਦੀਆਂ ਦੋ ਹਫਤੇ
ਮਤਲਬ ਇਹਪ੍ਰਲ ਤੇ ਜੂਨ ਤੇ
ਨਹੀਂ ਨੀ ਮਈ ਤੇ ਜੂਨ ਮਈ ਦਾ ਲਾਸਟ ਹਫ਼ਤਾ
ਅੱਛਾ
ਪਿਛਲਾ ਹਫ਼ਤਾ ਜਿਹੜਾ ਮਈ ਦਾ, ਉਹਦੇ ਵਿੱਚ ਛੁੱਟੀਆਂ ਮਿਲ ਜਾਂਦੀਆਂ।
ਅੱਛਾ ਜੂਨ ਔਰ ਜੁਲਾਈ।
ਜੂਨ ਅਤੇ ਜੁਲਾਈ ਤੇ ਮੈਨੂ ਲੱਗਦਾ ਪਹਿਲੇ ਹਫ਼ਤੇ ਤੱਕ ਤਾਂ ਛੁੱਟੀਆਂ ਹੁੰਦੀਆਂ ਜੇ ਗਰਮੀ ਵੱਧ ਜਾਵੇ। ਜੇ ਨਈ ਗਰਮੀ ਵਧੀ ਤਾਂ, ਫਿਰ ਜੂ ਇੱਕ ਜੂਨ ਨੂੰ ਲੱਗ ਜਾਂਦਾ ਸਕੂਲ।
ਅੱਛਾ-ਅੱਛਾ ਸਾਡੇ ਇੱਧਰ ਤਾਂ ਮਾਰਚ ਦੇ ਐਂਡ ਚ ਛੁਟਿਆਂ ਸ਼ੁਰੂ ਹੋ ਜਾਂਦੀਆਂ। ਤੇ ਨਾਲ ਹੁਣ ਸਕੂਲ ਸ਼ੁਰੂ ਵੀ ਹੋਗੇ, ਏ ਮਹੀਨਾ ਹੋਣ ਨੂੰ ਆਯਾ ਸ਼ੁਰੂ ਹੋ ਕੇ।
ਹਾਂਜੀ।
ਗਰਮੀ ਤਾਂ ਹੈ ਬਟ, ਸਕੂਲ ਚਾਲੂ ਹੋ ਜਾਂਦੇ ਏੱਧਰ।
ਨਈ ਇੱਤਰ ਨੀ ਹੁੰਦੀ ਆਪਣੇ। ਗਰਮੀ ਬੋਹਤ ਜ਼ਿਆਦਾ ਹੁੰਦੀ ਹੈ, ਤੇ ਇੰਨਾ ਤੱਪਦਾ ਬੋਹਤ ਜ਼ਿਆਦਾ ਇੱਕ ਪੰਜਾਬ ਦੇ ਵਿੱਚ ਤਾਂ ਦਰਖਤ ਬੋਤ ਘੱਟ ਗੇ, ਦਰਖਤ ਘੱਟ ਗੀਯਾ, ਓਦੇ ਕਰਕੇ ਫਿਰ ਹੁਣ ਬੋਤ ਦਿੱਕਤ ਹੁਦੀ ਆ, ਜਿਵੇਂ ਬੱਸ ਹੁੰਦੀ ਆ ਨਾ ਏ ਸੀ ਲੱਗਿਆ ਹੁੰਦਾ ਬੱਚੇ ਬੋਹਤ ਗਰਮੀ ਦੇ ਵਿੱਚ, ਬਸ ਆ ਕੇ ਡਿੱਗਦੇ ਆ ਘਰੇ।
ਹਾਂਜੀ, ਬੋਹਤ ਔਖਾ ਬੱਚਿਆਂ ਦਾ।
ਆਣਾ, ਬੋਹਤ ਔਖਾਂ ਐ।
ਹਾਂਜੀ, ਜਿਵੇਂ-ਜਿਵੇਂ ਦਰਖਤ ਘਟੀ ਜਾਂਦੇ ਟੈਂਪਰੇਚਰ, ਚਾਲੀ ਦੇ ਕਰੀਬ ਦਾ ਹੁੰਦਾ ਈ ਆ।
ਚਾਲੀ ਤਾਂ ਇੱਧਰ ਵੀ ਆ।
ਹਾਂਜੀ, ਇੰਨਾ ਕੀ ਹੁੰਦਾ ਬਸ। ਏਸੀ ਲਾ ਕੇ ਨੋਰਮਲ ਮਤਲਬ, ਏਸੀ ਦਾ ਰੂਮ ਦਾ ਮਤਲਬ ਤੀਕ ਤੱਕ ਮੰਨ ਕੇ ਚੱਲੀਏ ਤੀਹ ਤੱਕ ਆ ਜਾਂਦਾ, ਜੇ ਜ਼ਿਆਦਾ ਵੱਧ ਕਰੀਏ ਫੇਰ ਆ ਜਾਂਦਾ ਵਾ ਅਠਾਈ ਤੱਕ, ਸਤਾਈ-ਅਠਾਈ। ਸਤਾਈ ਤਾਂ ਬੋਤ ਘੱਟ ਈ ਆਉਂਦਾ ਅਠਾਈ ਤੋਂ ਉੱਪਰ ਈ ਰੈੰਦਾ। ਕੱਲੇ ਏ ਸੀ ਆਲੇ ਰੂਮ ਦਾ।
ਅੱਛਾ ਔਰ, ਫਿਰ ਇੱਕ ਈ ਚ ਰੂਮ ਚੇਸੀ ਲਾਏ, ਕੇ ਸਾਰੇ ਰੂਮ ਚ ਏਸੀ ਲਾਏ।
ਨਈ ਏਸੀ ਏਕ ਚ ਈ। ਤੇ ਸਾਰੀ ਫੈਮਿਲੀ ਓ ਹਾਂ
ਜਾਈ ਜਾਂਦੇ।
ਹਾਂਜੀ ਸਾਰਾ ਪਰਵਾਰ ਅਸੀਂ ਇੱਕ ਚ ਈ ਪੈ ਜਾਂਣੇ ਆ।
ਅੱਛਾ-ਅੱਛਾ ਗਰਮੀਆਂ ਚ
ਹਾਂਜੀ-ਹਾਂਜੀ, ਦੋ ਜਾਂ ਤਿੰਨ ਮੰਥ ਬਸ ਮਸਾਂ ਇੰਨਾ ਕੀ ਚੱਲਦਾ ਵਾ। ਫੇਰ ਜਦੋਂ ਥੋੜ੍ਹੀ ਗਰਮੀ ਘੱਟ ਜਾਂਦੀ ਐ ਫੇਿਰ ਕੂਲਰ ਲਾ ਲੈਂਣੇ ਹੁਣੇ ਆ। ਤੇ ਕੂਲਰ ਲਾ ਕੇ ਅਹ, ਵਿਚਕਾਰ ਰੱਖਣਾ ਤੇ ਦੋਨੇ ਕਮਰਿਆਂ ਦੇ ਵਿੱਚ ਠੰਡ ਡੀ ਹਵਾ ਚੱਲਦੀ ਫਿਰ।
ਅੱਛਾ, ਤੇ ਵੇੜੇ ਵਿੱਚ ਹਵਾ ਨੀ ਆਂਦੀ।
ਵੇੜੇ ਦੇ ਵਿੱਚ ਬੋਹਤ ਔਖਾ ਲੱਗਦਾ, ਇੱਕਦਮ ਹਨੇਰੀ ਆ ਜਾਂਦੀ ਆ। ਇੱਕ ਇਹ ਦਾ ਮੀਂਹ ਆ ਜਾਂਦਾ। ਹਾਂਜੀ ਕਦੇ ਵੀ ਆ ਸਕਦੀ ਆ, ਓ ਕੁਛ ਵੀ ਨੀ ਪਤਾ ਲੱਗਦਾ ਜਦੋ ਰਾਤ ਨੂੰ ਵੀ ਇੱਕਦਮ ਆ਼ ਜਾਂਦੀ ਐ ਫੇਿਰ ਮਿੱਟੀ ਬੋਤ ਉੱਡਦੀ ਆ, ਮਿੱਟੀ ਉੱਡਣ ਨਾਲ ਜੇੜੇ ਆਪਾਂ ਤਾਂ ਚਲੋ ਪਰਨਾ ਈ ਪਰਨਾ ਜੇੜੇ ਬਿਸਤਰੇ ਹੁੰਦੇ ਆ ਓ ਵੀ ਪਰ ਜਾਂਦੇ ਆ ਸਾਰੇ। ਫਿਰ ਕੰਮ ਬੋਤ ਵੱਧ ਜਾਂਦਾ, ਏਸੇ ਕਰਕੇ ਪੈਲਾਂ ਤਾਂ ਚਲੋ ਇੰਨੇ ਸਾਲ ਅਸੀਂ ਬਾਰ ਈ ਪੈਂਦੇ ਰਹੇ ਆਂ।
ਹਾ ਨਾ ਵਿਹੜੇ‌ ਵਿਚ ਚੰਗਾ ਲੱਗਦਾ ਨਾ, ਖੁੱਲੀ ਖੁੱਲੀ ਹਵਾ ਆਂਨੀ ਆ।
ਹਾਂਜੀ ਥੋੜ੍ਹਾ ਟਾਈਮ ਹੋਇਆ ਵੀ ਜਿਵੇਂ ਦਰੱਖਤ ਘਟੀ ਜਾਂਦੇ ਆ, ਗਰਮੀ ਵਧੀ ਜਾਂਦੀ ਆ, ਤੇ ਮੀਂਹ ਨੀ ਪੈਂਦੇ ਫਿਰ ਹਨੇਰੀਆਂ ਆ ਜਾਂਦੀਆਂ ਨੇ ਜਿਵੇਂ ਪਹਿਲਾਂ ਹੁੰਦਾ ਸੀ, ਵੀ ਟਿਕਮਾ ਮੀਂਹ ਪੈਂਦਾ ਸੀ ਵਧੀਆ ਲੱਗਦਾ ਸੀਗਾ
ਅੱਛਾ ਤਾਂ ਹੁਣ ਮੀਂਹ ਦਾ ਸ਼ੁਰੂ ਹੋ ਗਿਆ, ਕਦੇ ਵੀ ਆ ਸਕਦੀ ਆ
ਹਾਂਜੀ ਮੀਂਹ ਕਦੇ ਵੀ ਆ ਸਕਦੇ ਆਂ, ਤੇ ਬਾਕੀ ਕਿ ਆਇਆਂ ਵੀ ਝੋਨਾ ਲਾਉਣ ਲੱਗੇ ਹੋਏ ਨੇ ਤੇ ਜਿਹੜਾ ਖੇਤਾਂ ਦੇ ਵਿੱਚੋਂ ਮਿੱਟੀ ਹੁੰਦੀ ਆ ਉਹ ਵੀ ਉੱਡ ਕੇ ਘਰਾਂ ਦੇ ਵਿੱਚ ਆਉਂਦੀ ਆ
ਅੱਛਾ ਤੁਸੀਂ ਖੇਤ ਚ ਜਾਂਦੇ
ਕੁੱਛ ਖੇਤ ਸਾਡੇ ਆਸੇ ਪਾਸੇ ਹੁੰਦੇ ਐ ਨਾ ਜਿਵੇਂ ਪਹਿਨਟ ਦੇ ਵਿੱਚ ਝੋਨਾ ਜਿਹਨੂੰ ਚਾਵਲ ਕਹਿੰਦੇ ਆ ਚਾਵਲ
ਹਾਂਜੀ ਚਾਵਲ ਔਰ ਸਬਜ਼ੀਆਂ ਨਹੀਂ ਲਾਈ
ਹਾਂ ਸਬਜ਼ੀਆਂ ਬਹੁਤ ਦੂਰ ਦੂਰ ਲਾਉਂਦੇ ਨੇ, ਜਿਵੇਂ ਮੇਨ ਰੋਡ 'ਤੇ ਕਹਿ ਲਓ, ਵੀ ਉੱਥੇ ਲਾਉਂਦੇ ਆ ਲੋਕ ਖੇਤਾਂ ਦੇ ਵਿੱਚ, ਜਿਵੇਂ ਆਵਾਜਾਈ ਜਿਹੜੇ ਵੀ ਲੋਕ ਆਉਂਦੇ ਜਾਂਦੇ ਨੇ ਉਹ ਰਸਤੇ ਦੇ ਵਿੱਚ ਤੋਂ ਉਹ ਮਤਲਬ ਖੇਤਾਂ ਦੇ ਵਿੱਚੋਂ ਤੋੜ ਤੋੜ ਕੇ ਜਿਹਨਾਂ ਨੇ ਲਾਈ ਹੁੰਦੀ ਆ ਉੱਥੇ ਰੱਖ ਲੈਂਦੇ ਆ ਨਾ, ਵੀ ਅਹ ਐਵੇਂ ਲੱਕੜ ਦੇ ਕੁਛ ਕੁਛ, ਤਾਖ਼ਤ ਪੋਸ ਵਗੈਰਾ ਦੇ ਉੱਪਰ ਰੱਖ ਲੈਂਦੇ ਨੇ
ਅੱਛਾ ਅੱਛਾ
ਹੂੰ, ਉੱਥੋਂ ਫੇਰ ਆਉਂਦੇ ਜਾਂਦੇ ਲੋਕ ਮਤਲਬ ਲੈ ਲੈਂਦੇ ਆ
ਅੱਛਾ ਜੀ ਸਾਡੇ ਇੱਧਰ ਤਾਂ ਕੀਤਾ ਵੀ ਨਹੀਂ ਗਾ ਸ਼ਹਿਰ ਹੈ ਨਾ ਤਾਂ ਜਾਓ ਜਾ ਮਤਲਬ ਬਹੁਤ ਦੂਰ ਜਾ ਕੇ ਫਿਰ ਥੋੜੇ ਤੇ ਹੋਰ ਖੇਤਾਂ ਦਿਖਦੀਆਂ ਨੇ
ਹਾਂਜੀ ਨਹੀਂ ਸਾਡੇ ਤਾਂ ਥੋੜ੍ਹੇ ਦੂਰ ਦੂਰ ਈ ਕਹਿਏ, ਬਸ ਨਾਲ ਨਾਲ ਹੀ ਆ ਖੇਤ
ਫਿਰ ਤੁਹਾਨੂੰ ਕਿੰਨਾ ਟਾਈਮ ਲੱਗਦਾ ਸ਼ਹਿਰ ਜਾਣ ਲਈ
ਅਹ ਸ਼ੈਹਰ ਜਾਣ ਵਾਸਤੇ ਸਾਨੂੰ ਲੱਗ ਹੀ ਜਾਂਦਾ ਕਾਫੀ ਮਤਲਬ ਅੱਧਾ ਪੌਣਾ ਘੰਟਾ
ਅੱਧਾ ਪੋਣਾ ਘੰਟਾ
ਹਾਂਜੀ ਸ਼ਹਿਰ ਅਸੀਂ ਜਾਂਦੇ ਨਹੀ ਆਂ, ਬਹੁਤ ਘੱਟ ਔਨਲਾਈਨ, ਬੱਚਿਆਂ ਦਾ ਖਿਡੌਣੇ ਹੋ ਗਏ ਜਾਂ ਕੋਈ ਵੀ ਚੀਜ਼ ਹੋ ਗਈ ਉਹ ਔਨਲਾਈਨ ਲੈ ਲੈਣੀ ਆ
ਅੱਛਾ ਔਨਲਾਈਨ ਆ ਜਾਂਦਾ
ਹਾਂਜੀ
ਤੇ ਜਿਵੇਂ ਕੱਪੜੇ ਲੈਣੇ ਆ ਜਾਂ ਕੁਛ ਹੋ ਹੋਰ ਆਪਾਂ ਨੂੰ ਚੀਜ਼ ਚਾਹੀਦੀ ਆ, ਉਹ ਫਿਰ ਮਤਲਬ ਕਿ ਆਪਾਂ ਓਫਲਾਈਨ ਹੀ ਲੈਦੇ ਹਾਂ, ਉਹ ਵੀ ਐ ਡੇਲੀ ਮਤਲਬ ਹਰ ਰੋਜ਼ ਨਹੀਂ ਲੈਣ ਜਾਣਾ, ਕਦੇ ਨਾ ਕਦੇ ਜਦੋਂ ਲੋੜ ਆ ਸੋ
ਆਣਾ ਅਧਾ ਘੰਟਾ ਫਿਰ ਵੀ ਦੂਰ ਐ ਨਾ
ਹਾਂਜੀ
ਹਾਂਜੀ- ਹਾਂਜੀ।
ਤੁਸੀਂ ਕਿਵੇਂ ਔਨਲਾਈਨ ਲੈਂਦੇ ਹੋ ਔਫਲਾਈਨ ਆ।
ਔਨਲਾਈਨ ਵੀ ਲੈ ਲੈਂਦੇ ਆ ਅਗਰ ਕੋਈ ਚੀਜ਼ ਸਸਤੀ ਮਿਲ ਗਈ ਸੇਲ ਚਾਲੂ ਏ। ਤਾਂ ਫੇਰ ਔਨਲਾਈਨ ਲੈ ਲੈਂਦੇ ਆ। ਔਰ ਯਾ ਤਾਂ ਫੇਰ ਇੱਥੇ ਬਾਜ਼ਾਰ ਨਜ਼ਦੀਕ ਆ। ਦੋ ਮਿੰਟਾਂ ਦੀ ਦੂਰੀ ਚ। ਤਾਂ ਫੇਰ ਅਸੀਂ ਉੱਧਰ ਜਾ ਕੇ ਫੇਰ ਜੋ ਵੀ ਚੀਜ਼ ਲੈਂਨੀ ਆ ਓਹ ਉਦਰੋ ਲੇ ਕਰ ਆ ਜਾਂਦੇ ਆ। ਮਤਲਬ ਦਿਨ ਚ ਇੱਕ ਵਾਰੀ ਤਾਂ ਅਹ ਮਾਰਕਿਟ ਜਾਣਾ ਹੁੰਦਾ ਹੀ ਹੈ, ਕਦੇ ਕੁਛ ਲੈਣਾ ਕਦੇ ਕੁਛ ਲੈਣਾ, ਕਦੇ ਸਬਜ਼ੀਆਂ ਲੈਣੀ, ਕਦੇ ਉਹ ਘਰ ਦਾ ਕੁਛ ਸਮਾਨ ਲੈਣਾ।
ਹਾਂਜੀ ਏ ਤੇ ਜਿਹੜੀ ਔਨਲਾਈਨ ਚੀਜ਼ਾਂ ਹਾਂਜੀ ਲੈਂਦੇ ਹੋ, ਮੈਂ ਕਿਹਾ ਉਹ ਪ੍ਰੋਪਰ ਵੀ ਸੇਮ ਬਰਾਬਰ ਉਵੇਂ ਦੀ ਆ ਜਾਂਦੀ ਆ।
ਨਹੀਂ ਮੈਂ ਨਾ ਗਿਨੀ ਚੁਣੀ ਚੀਜ਼ਾਂ ਲੈਨੀਆਂ ਜਿਵੇਂ ਡੀਓ ਹੋ ਗੇ। ਤੇ ਸਿਰਮ ਹੋ ਗਿਆ, ਜਿਹੜੀ ਚੀਜ਼ ਓਰੀਜਨਲ ਆਉਂਦੀ ਆ ਨਾ ਮੈਂ ਉਹ ਚੀਜ਼ ਲੈਣੀ ਆ, ਮੈਂ ਕੱਪੜੇ ਵਗੈਰਾ ਨਹੀਂ ਲੈਂਦੀ ਔਨਲਾਈਨ। ਮੈਂ ਫੇਰ ਦੁਕਾਨ ਤੋਂ ਜਾ ਕੇ ਜਾਂ ਤੋਂ ਵੱਡੇ ਸ਼ਹਿਰ ਜਾ ਕੇ ਉੱਧਰੋਂ ਲੈ ਪੁਰਾਣੀ ਤੋਂ ਜਦੋਂ ਸੇਲ ਸ਼ੁਰੂ ਹੋ ਜਾਂਦਾ ਤਾਂਦੋ, ਏ ਸਾਰੀ ਚੀਜ਼ ਮੈਂ ਔਨਲਾਈਨ ਹੀ ਮੰਗਣੀਆਂ ਮਤਲਬ ਜੋ ਚੀਜ਼ ਓਰੀਜਨਲ ਅ- ਸਕਦੀ ਹੈ ਜਿਵੇਂ ਸਾਬਣ ਹੋ ਗਏ, ਸ਼ੈਂਪੂ ਹੋ ਗਿਆ। ਉਹ ਚੀਜ਼ਾਂ ਮੰਗਉਣੀਆਂ, ਬਾਕੀ ਚੀਜ਼ਾਂ ਨਹੀਂ ਮੰਗਉਣੀਆਂ।
ਹਾਂਜੀ। ਠੀਕ ਹੈ ਬੱਚੇ- ਬੱਚਿਆਂ ਦਾ ਸਮਾਨ ਤਾਂ ਵੈਸੇ ਵਧੀਆ ਆ ਜਾਂਦਾ, ਜਿਵੇਂ ਖਿਡੌਣੇ ਹੋ ਗਏ। ਪੜਨ ਵਾਸਤੇ ਕੋਈ ਚੀਜ਼ ਆ।
ਤੁਸੀਂ?
ਇਹ ਫਲਿੱਪਕਾਰਟ ਤੋਂ ਵੀ ਫਲਿੱਪਕਾਰਟ ਤੋਂ ਜ਼ਿਆਦਾ
ਅੱਛਾ।
ਹੂੰ।
ਅੱਛਾ- ਅੱਛਾ ਮਿੱਤਰਾ ਤੇ ਵਿ ਸ਼ੇਲ ਚਾਲੂ ਆ, ਤੁਸੀਂ ਉੱਧਰ ਦੇਖ ਲਓ।
ਕਿਹੜੇ ਵਾਲਾ?
ਮਿਨਤਰਾ -ਮਿਨਤਰਾ।
ਉਹ ਵਾਲਾ ਆਪਣੇ ਇਧਰ ਪੰਜਾਬ ਦੇ ਵਿੱਚ ਚੱਲੂ।
ਹਾਂ ਚੱਲੂਗਾ ਨਾ ਹਾਂ ਚੱਲੂਗਾ ਤੁਸੀਂ ਡਾਊਨਲੋਡ ਕਰਕੇ ਦੇਖਲਓ।
ਹਾਂਜੀ।
ਉੱਥੇ ਵੀ ਵਧੀਆ ਕੱਪੜੇ, ਬੱਚਿਆਂ ਦੇ, ਵੱਡਿਆਂ ਦੇ
ਹਾਂਜੀ।
ਤੁਸੀਂ ਖੂਟ ਸੂਟ ਖੁਦ ਸੀਦੇ ਹੋ, ਕਿ ਸਵਾ ਕੇ ਲੈਂਦੇ ਹੋ?
ਨਹੀਂ ਖੁਦ।
ਖੁਦ ਸਿੰਦੀਆਂ ਉਹ ਅਰੇ ਵਾਓ, ਟੇਲਰਿੰਗ ਸਿੱਖੀ ਆ ਤੁਸੀਂ?
ਹਾਂਜੀ- ਹਾਂਜੀ।
ਅਰੇ ਵਾਹ, ਕਿੱਥੋਂ ਦਿਮਾਗ ਲਿਆਂਦਾ
ਅੰਦਰ ਈ ਰਹਿੰਦਾ ਨਾ, ਪੈਸੇ ਦਾ ਬਚਾਅ ਰਹਿੰਦਾ ਵਾ ਕਿੱਥੇ ਦੇਣੇ ਆ, ਕਿੱਥੇ ਆਪ ਹੀ ਆਪਣੀ ਪਸੰਦ ਦਾ, ਸਿਲਾਈ ਕਰ ਲਓ
ਹਾਂ ਬ ਟਾਈਮ ਵੀ ਮਿਲਣਾ ਪੈਂਦਾ ਹੈ, ਨਾ ਦੋ -ਦੋ ਜਵਾਕ ਨੇ ਤੁਹਾਡੇ
ਹੋ ਜਾਂਦਾ, ਜਿਹੜਾ ਕੋਈ ਛੇਤੀ ਲੈਣਾ, ਮਤਲਬ ਛੇਤੀ ਚਾਹੀਦਾ ਆਪਦਾ ਤਾਂ ਛੇਤੀ ਹੀ ਹੋ ਜਾਂਦਾ
ਅਹ, ਕਿੰਨਾ ਟਾਈਮ ਲੱਗਦਾ ਤੁਹਾਨੂੰ, ਇੱਕ ਸੂਟ ਲਈ
ਬੱਚਿਆਂ ਦੇ ਨਾਲ, ਤਾਂ ਦੋ ਦਿਨ ਲੱਗ ਜਾਂਦੇ ਨੇ
ਅੱਛਾ।
ਜੇ ਬੱਚੇ ਮਤਲਬ ਜਿਵੇਂ ਹੁਣ, ਘਰੇ ਚਲੋ ਉਹ ਹੋ ਰਿਹਾ ਵਾ, ਵੀ ਸਾਰਾ ਪਰਿਵਾਰ ਇਕੱਠਾ ਵਾ ਵੀ ਸੂਟ ਛੇਤੀ ਦੇਣਾ, ਉਹ ਇੱਕ ਦਿਨ ਦੇ ਵਿੱਚ ਵੀ ਇੱਕ ਸੂਟ ਹੋ ਜਾਂਦਾ
ਅੱਛਾ ਜੀ।
ਹਾਂਜੀ, ਅੱਧੇ ਦਿਨ ਦੇ ਵਿੱਚ ਵੀ ਹੋ ਜਾਂਦਾ, ਜਾਣੀ ਜਿਵੇਂ ਤਰਪਾਈ ਹੋਗੀ, ਉਹ ਬਾਹਰੋਂ ਕਰਾਓਣੀ ਆ, ਤੇ ਮੂਰੀਆਂ ਹੁੰ ਹੁੰਦੀਆਂ ਨੇ, ਉਹ ਵੀ ਮੈਂ ਬਾਹਰੋਂ ਕਰਾ ਲੈਂਨੀ ਆਂ ਜੇ ਨਹੀਂ ਕੋਈ ਮਤਲਬ, ਟਾਈਮ ਤੇ ਹੈਗਾ ਆਪਣੇ ਨੇੜੇ ਫੇਰ ਆਪ ਕਰ ਲਈਦਾ, ਤਰਪਾਈ 'ਮੈਂ 'ਬਾਹਰੋਂ ਕਰਾਉਣੀ ਆ
ਹ ਅੱਛਾ, ਸਹੀ
ਹਾਂਜੀ
ਠੀਕ ਹੈ ਜੀ ਚਲੋ, ਕਰਨੀ ਆ ਤੁਹਾਨੂੰ ਕੌਲ ਫਿਰ ਸਤਿ ਸ੍ਰੀ ਅਕਾਲ।, ਅੱਛਾ, ਅੱਛਾ -ਅੱਛਾ ਸਤਿ ਸ੍ਰੀ ਅਕਾਲ